ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਚਾਚਾ ਜੀ। ਹੈਲੋ।
ਚਾਲ- ਚਾਲ ਨੇ?
ਹਾਂਜੀ ਵਧੀਆ- ਵਧੀਆ ਤੁਸੀਂ ਦੱਸੋ?
ਮੈਂ ਅੱਜ ਗਈ ਸਾਂ ਮੇਰੀ ਪੇਰੀ ਵਖਾਨ ਲੱਤ
ਕੀ ਦੱਸਿਆ?
ਉਥੇ ਓ
ਹੜਤਾਲ ਕਾ ਦੀ?
ਫੇਰ ਮੈਂ ਆਪਣਾ, ਉਹ ਜਿਹੜਾ ਫੇਰ ਉਹ ਆ ਗਿਆ ਐ, ਪੰਜਾਬ ਵਿੱਚ ਸੀ ਫ ਹਰਿਆਣੇ ਵਿੱਚ ਆ
ਅੱਛਾ- ਅੱਛਾ ਡਾਕਟਰਾਂ ਨੇ ਕਿ
ਇਸ ਆਹੋ ਡਾਕਟਰ ਨੇ ਗਲ ਕੀਤੀ ਉਹ ਤਿੰਨ ਮਹੀਨੇ ਹੋ ਨੀ ਮਿਲੀ ਵਿਚ ਉਹ ਕਰਨੇ
ਹਾਂ ਇਹ ਵੀ ਹੈਗੀ ਫੇਰ, ਫੇਰ ਦਵਾਈਆਂ- ਦੂਵੂਈਆਂ।
ਫੇਰ ਇੱਕ ਪੱਤਾ ਮੈਂ ਲੈ ਕੇ ਆ ਗੀ।
ਹਾਂ।
ਤੇ ਫੇਰ ਅਸੀਂ ਚਲੀ ਆ ਗਿਆ ਕਾਲਜ ਚ ਭੇਜ ਤੇ
ਅੱਛਾ- ਅੱਛਾ ਫੇਰ ਵਖਾਇਆ ਨੀ।
ਹੜਤਾਲ ਸੀ ਸਾਨੂੰ ਓਹਨੇ ਵੇਖਿਆ ਕੋਈ ਨੀ ਹੈਗਾ।
ਅੱਛਾ- ਅੱਛਾ ਫੇਰ ਹੁਣ।
ਹ ਹੁਣ ਫੇਰ ਵੇਖੋ ਹੁਣ ਆ- ਦੂਜਾ ਨੰਬਰ ਲਿਆ ਈ ਇਹਦੀ ਵੋਟੀ ਜਾਂਦੀ ਹੈ ਨਾ ਰੋਜ਼।
ਆਹੋ ਮੈਂ ਵੀ ਅੱਗੇ ਉਹਨੂੰ ਦੀਦੀ ਨੂੰ ਕਹਿੰਦੀ ਮੈਂ ਕਿਹਾ ਸਤੀਸ਼ ਦੀ ਵੋਟੀ ਨੂੰ ਨੰਬਰ ਲੈ ਲਓ ਉਹਨੂੰ ਪੁੱਛ ਲੋਓ ਕਿ ਡਾ ਟਰਾਏ ਜਾਂ ਨਹੀਂ ਆਏ।
ਆਏ ਨੇ ਕੇ ਨਹੀਂ ਆਏ। ਫਿਰ ਤੇਰਾਂ ਨ, ਹੋਰ ਫੇਰ ਸੋਮਵਾਰ ਵੇਖਾਂਗੀ ਜੇ ਤੇ ਖੁੱਲ ਗਿਆ, ਤੇ ਸੋਮਵਾਰ ਜਾਵਾਂਗੇ ਫਿਰ।
ਅੱਛਾ-ਅੱਛਾ, ਠੀਕ-ਠੀਕ ਤੇ ਫਿਰ ਓਦਾਂ ਫਰਕ ਏ ਦਵਾਈ ਨਾਲ?
ਦਵਾਈ, ਉਹਦੀ ਦਵਾਈ ਅਜੇ ਲਈ ਕੋਈ ਨਾ, ਇਹ ਤੇ ਬਸ ਨਸਾਂ ਦੀ ਜਿਹੜੀ ਨਾ ਬੀ, ਨਸਾਂ ਉਹ‍ ਬਲੌ, ਉਹਦੀ ਉਹ ਇੱਕ ਪੱਤਾ ਖਾਂਦੀ ਪੀਆਂ, ਤਾਕਤ ਦਾ।
ਅੱਛਾ, ਜਿਹੜੇ ਨਸਾ-ਨੁਸਾ ਖੋਲਦੇ ਆ?
ਆਹੋ, ਦਿਨ ਦੇ ਵਿੱਚ ਜਿਹੜਾ ਤੇਲ ਕਰਵਾ ਕੇ ਲਿਆਈ ਆਂ ਨਾ ਇਹਦੇ'ਚ, ਦਰਦੀ ਦੀ ਦਵਾਈ ਖਾਣੀ ਕੋਈ ਨੀ।
ਅੱਛਾ-ਅੱਛਾ, ਤਾਂ ਤੇਲ ਲਾਕੇ ਵੇਖਲੋ ਜੇ ਉਹਦੇ ਨਾਲ ਫਰਕ ਪੈਂਦਾ, ਜਾਂ ਟੂਬ-ਟਾਪ ਲਾਲੋ ਕੋਈ?
ਪੀਆਂ, ਮਲਣਾ ਕੋ ਨਹੀ, ਓ ਤੇ ਉੰਝ ਈ ਲਾਣਾ ਨਾ ਜਿਹੜਾ, ਇੱਥੋਂ ਪਾਣੀ ਉਹ ਕਰਾਕੇ ਲਿਆ
ਅੱਛਾ, ਤੇ ਉਹਦੇ ਨਾਲ ਉਹ ਲਾ ਲੈਂਦੇ, ਟੂਬ-ਟਾਪ ਨੀ ਲਾਉਣੀ?
ਉਹ ਲਾਣੀ ਨੀ ਨਾ, ਦਰਦ ਦਾ ਕੁਛ ਵੀ।
ਅੱਛਾ।
ਤੇ ਹੁਣ ਮੈਂ ਪਹਿਲੋ, ਬਿੱਲ ਵੀ ਚੈੱਕ ਕਰਾਲਾਂ ਲੱਤ ਤੇ, ਕੀ ਆਂਦਾ ਏ, ਕੋਈ ਨੱਸ ਦੱਬੀਏ ਜਾਂ ਕੀਏ, ਚੱਕਰ ਕੀ
ਨਾ ਮਾਸ-ਮੂਸ ਨਾ ਫਟਿਆ ਹੋਵੇ?
ਆ ਵੀ ਉਹ ਫਿਰ ਸਾਰਾ ਦੱਸਣਗੇ, ਤੇ ਫੇਰ ਮੈਂ ਹੈ ਹੁਣ ਸੋਮਵਾਰ ਫੇਰ ਖੁੱਲਜੇ ਤਾਂ‌ ਈ ਓਧਰੋਂ ਮੇਰਾ, ਕੁਟੀਆਂ ਤੇ ਜਾਣ ਦਾ ਟਾਈਮ ਹੋਗਿਆ।
ਐਕਸਰਾ ਕਰਾਲੋ, ਆਹੋ ਅਖੰਡ ਪਾਠ ਧਰੇ ਗਏ ਆ ਨਾ, ਉੱਥੇ ਵੀ।
ਅੱਠ, ਅੱਠ ਤਰੀਕ ਨੂੰ ਧਰੇ ਜਾਣੇ ਨੇ ਨਾ। ਤੇ ਉਥੋ ਹੁਣ ਮੈਂ, ਤੇ ਬਸ ਟੈਸ਼ਨ ਇਚ ਪਈ ਹੋਈ ਆਂ, ਵੀ ਕੀ ਕਰਾਂ ਤੇ ਕੀ ਨਾ ਕਰਾਂ। ਬੜਾ ਈ ਮੈਨੂੰ ਤੇ, ਫਿਕਰ ਲੱਗਾ ਏ।
ਐਕਸਰਾ ਕਰਾਕੇ ਵੇਖਲੋ, ਕਿ ਪਤਾ ਉਹ ਹੋਇਆ ਹੋਵੇ ਮਾਸ-ਮੂਸ ਫੱਟਿਆ ਹੋਵੇ।
ਹਾਂ, ਇਹੀ ਹੁਣ ਵੀ
ਅੱਛਾ, ਹਾਂ, ਕੀ ਪਤਾ ਕਦੋਂ ਖੁੱਲੇ ਕਦੋਂ ਨਾ ਖੁੱਲੇ।
ਜਠਾਣੀ ਮੇਰੀ ਕਰਵਾਕੇ ਆਈਏ ਨਾ, ਇਹਨੂੰ ਪੰਜ ਟੀਕੇ ਉਹਨਾਂ ਲਿਖ ਦਿੱਤੇ ਸਨ।
ਕਿੰਨੁ ਨਵਰਾਜ ਦੀ ਮੰਮੀ ਨੂੰ?
ਨਾ ਇਹਨੂੰ, ਕੋਮਲ ਦੀ ਦਾਦੀ ਨੂੰ।
ਕੋਮਲ ਦੀ ਦਾਦੀ ਨੂੰ, ਅੱਛਾ-ਅੱਛਾ।
ਤੇ ਇਹ ਆਂਦੀ, ਓਦਣ ਦੀ ਠੀਕ ਏ। ਵੇਰੇ ਚਾਰ ਵਜੇ ਸਵੇਰੇ ਉੱਠਕੇ ਗੋਹਿਆ ਥਪਦੀ, ਭੱਜੀ ਫਿਰ ਤੇ ਹੁਣ ਮੈਂ ਆਨੀ ਆ ਚੱਲ ਮੈਂ, ਕੁੱਟੀਆ ਜੋਗੀ ਮਹਾਰਾਜ ਜੀ, ਮੈਨੂੰ ਕਰ ਦੇਣ।
ਫਰਕ ਐ ਤੇ ਫੇਰ ਈ ਚਾਚੀ ਜੀ, ਉਹ ਜਾਂਦੀ ਐ। ਫਿਰੀ ਭੱਜੀ ਫਿਰਦੀ ਆ, ਹਾਂ, ਇਹਨੂੰ ਕੀ ਦੱਸਿਆ ਸੀ?
ਇਹ ਜੋ ਅਪਣਾ, ਦਵਾਈ ਦਿੱਤੀ ਸੀ ਉਹਨਾਂ, ਤਾਕਤ ਮਸਾ ਹੀ ਉਹ ਗੱਲ, ਦੱਸ ਦਿਨ ਵੀ ਨਾ
ਅੱਛਾ, ਉਹ ਉਮਰ ਦੇ ਸ੍ਹਾਬ ਨਾਲ ਨਾ।
ਹਾ।
ਆਹੋ ਤੇ, ਉਮਰ ਵੀ ਵਾਧੂ ਹੋ ਗਈ ਆ, ਇਹਦੀ ਤੇ।
ਇਹਦੀ ਤੇ, ਉਮਰ ਵੀ ਬਥੇਰੀ ਉਹ
ਹਾਂ ਹੈ ਤੇ ਓਦੇ ਭੱਟੇ ਨਾ ਈ ਓਦੇ। ਅੱਛਾ-ਅੱਛਾ। ਠੀਕ-ਠੀਕ।
ਇਸ ਕਰਕੇ ਫੇਰ ਮੈਂ ਤਾਂ ਨੀਂ ਨੀਚੇ ਜਾਂਦੀ ਪੀ ਸੀ। ਤੇ ਨਾ ਈ, ਬਾਰ ਨਿਕਲਣ ਪਰ ਅਪਨੀ ਪ੍ਰੀਤ ਦਾ ਤੇ ਫੇਰ ਹੋਨ ਦਾਖਲਾ ਨੀ ਹਜੇ ਹੋਇਆ, ਹਜੇ ਤੇ ਫਾਰਮ ਭਰੀਚੈ, ਦਾਖਲਾ ਤੇ ਓਨੇ ਆਖਿਆ ਫੇਰ ਹੋਏਗਾ।
ਅੱਛਾ, ਠਾ ਓ ਫਾਰਮ ਭਰ ਆਏ ਜੋ।
ਆਹੋ, ਮੈਂ ਫੇਰ ਤੇਰਾਂ ਜੂਨ ਨੂੰ ਚਲੀਆਂ ਜਾਇਆ ਜੇ। ਫੇਰ ਆਪੇ ਦੱਸੇਗਾ ਹੁਨੇ, ਦੱਸ ਦੇਗਾ ਨਾ ਹੁਣ ਸਾਨੂੰ ਟੈਸ਼ਨ ਕੋਨੀ। ਸੁਰੇਸ਼ ਦਾ ਘਰਵਾਲਾ ਜਾਂਦਾ ਨਾ, ਅਸ਼ਵਨੀ।
ਹਾਂ-ਹਾਂ।
ਤੇ ਓ ਆਪੇ ਹੁਣ ਦੱਸ ਦੇਗਾ ਕਦੋਂ ਆਂਦਾ ਤੋਆਂਨੂੰ ਫੋਨ, ਐਨੇ ਨੂੰ ਕੋਲ ਚ ਹਾ, ਮੈਂ ਤੇ ਫੇਰ ਆਰਯਾ ਕੰਨਿਆ ਚ ਪਾ ਕੇ ਆਈ ਸਾ ਨਾ, ਫਾਰਮ ਏ ਆਂਦੀ ਮੇਰੀ ਸੇਲੀ ਪਈ ਦੀਐ, ਮੈਂਨ ਕੋਲੇਜ ਚ ਮੈਂ ਓਥੇ ਪੜ੍ਹਨਾ।
ਅੱਛਾ।
ਤੇ ਮੈਂ ਕੇਆ ਚੱਲ, ਪੈਣਾ। ਜਿੱਥੇ ਤੇਰਾ ਜੀਅ ਕਰਦਾ, ਓਥੇ ਪੜ੍ਹ।
ਆਹ ਏ ਤੇ ਹੈ ਈਏ, ਜਿੱਥੇ ਬੱਚੇ ਦਾ ਮੰਨ ਹੋਵੇ।
ਹਾ, ਜਿੱਥੇ ਮੈਂ ਤੇਰਸੀ ਏਨਾਂ ਨਾਲੇ ਮੈਂ ਵੇਖਿਆ ਸਿੱਧਾ, ਅਸੀਂ ਕੋਲਜ ਚੋਂ ਨਿਕਲੀਆਂ ਵਾ
ਹੁੰ।
ਤੇ ਦੋ ਮਿੰਟ ਖਲੋਤੀ, ਮੈਂ ਤੇ ਬੱਸ ਆਗੀ ਓਥੋਂ ਪੰਜ-ਪੰਜ ਰੁ ਪੀਏ ਅ ਲਾੜੇ ਪੁਲ ਥੱਲੇ
ਹਾਂ।
ਓਥੋਂ ਫੇਰ ਥੋੜੀ ਦੇਰ ਬਾਦ ਭੇਵੇ ਵਾਲੀ ਬੱਸ ਆਗੀ।
ਹਾਂ, ਤੇ ਓਥੇ ਵੀ ਪੰਜ ਰੁਪਈਏ ਲੱਗੇ।
ਉੱਥੇ ਵੀ ਪੰਜ ਰੁਪਏ, ਬਈ ਏਵੀ ਚੱਲ ਨਾ ਵੀ ਪੰਜ ਲੱਗਣ ਕਰਨਗੇ ਜੇ ਓਝ ਵੀ ਜਾਇਆ ਕਰੇਗੀ ਨਾ
ਹਾਂ।
ਵੀ ਮਿਲ ਸਾਧਨ ਮਿਲਣ ਦਾ ਵੀ ਰੋਜ਼ ਦਾ ਟੈਮ ਹੈਵੇ।
ਅੱਛਾ-ਅੱਛਾ, ਆਹ ਟਾਈਮ ਤੇ ਹੈ ਮਿੰਟ-ਮਿੰਟ ਤੇ ਤੇ ਬੱਸਾਂ ਆਉਂਦੀਆਂ।
ਹਾਂ, ਫੇਰ ਸਸ੍ਰੀ ਕਾਲ, ਹੈਂ ਹੁਨ ਮੈਨੂੰ ਕੋ ਕੰਮ ਏ। ਪਾਠ ਕਰਨਾ ਨਾਂ, ਸਸ੍ਰੀ ਕਾਲ।
ਸਸ੍ਰੀ ਅਕਾਲ। ਹਜੇ, ਤੇ ਪੰਜ ਮਿੰਟ ਹੋਏ ਐ।